ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ, ਹੋ-
ਹਾਂਜੀ, ਹੋਰ ਭੈਣ ਜੀ ਕੀ ਹਾਲ ਚਾਲ ਹੈ
ਬਸ ਬਸ ਵਧੀਆ ਹੋਰ ਤੁਸੀਂ ਸੁਣਾਓ ਅੱਜ ਸਾਨੂੰ ਕਿਵੇਂ ਫ਼ੋਨ ਲਾ ਲ ਅੱਜ ਸਾਡੀ ਯਾਦ ਕਿਵੇਂ ਆ ਗਈ
ਬਸ ਭੈਣਜੀ ਦੁਪਹਿਰੇ ਵੇਲੀ ਸੀ, ਮੈਂ ਕਿਹਾ ਚੱਲ ਕਿਸੇ ਨਾਲ ਗੱਲ ਹੀ ਕਰ ਲਈ ਹੈ।
ਅੱਛਾ
ਹਾਂਜੀ ਹਾਂਜੀ ਤੁਹਾਡੀ ਯਾਦ ਆ ਗਈ, ਮੈਂ ਕਿਹਾ ਚੱਲ ਤੁਹਾਨੂੰ ਹੀ ਫੋਨ ਕਰਕੇ ਗੱਲ ਕਰ ਲਈਏ
ਅੱਛਾ ਚਲੋ ਬਹੁਤ ਵਧੀਆ ਕੀਤਾ ਸਾਨੂੰ ਵੀ ਯਾਦ ਕੀਤਾ ਤੁਸੀਂ
ਹਾਂਜੀ ਭੈਣ ਜੀ ਹੋਰ ਸੁਣਾਓ ਭੈਣ ਜੀ ਹੋਰ ਅੱਜ ਕੱਲ੍ਹ ਕੀ ਚੱਲਦਾ ਪਿਆ ਵੇ
ਬਸ ਵਧੀਆ ਭੈਣ ਜੀ ਬਸ ਚੱਲ ਰਿਹਾ ਜਿਵੇਂ ਚੱਲਦਾ ਪਿਆ
ਅੱਛਾ ਅੱਛਾ ਭੈਣ ਜ ਠੀਕ ਹੈ ਠੀਕ ਹੈ ਭੈਣ ਜੀ
ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਹਾਂਜੀ ਘਰ ਪਰਿਵਾਰ ਸਭ ਠੀਕ ਹੈ ਭੈਣ ਜੀ
ਅੱਛਾ ਅੱਛਾ ਹੋਰ ਵਧ ਹੋਰ ਸੁਣਾਓ ਉਹ ਮੈਂ ਤੁਹਾਡੇ ਕੋਲ ਪੁੱਛਣਾ ਸੀ ਭੈਣ ਜੀ ਅ ਮੈਂ ਤੁਹਾਡੇ ਘਰ ਆਈ ਸੀ
ਹਾਂਜੀ
ਹੋ ਗਏ ਥੋੜੇ ਦਿਨ ਉਹ ਅਹ ਭਾ ਜੀ ਨੇ ਨਾ ਉਹ ਬਣਾਏ ਸੀ ਚਿਕਨ ਦੇ ਪਕੌੜਿਆਂਕਣ ਉਹ ਚੀਜ਼ ਉਹ ਮੈਂ ਰੈਸਿਪੀ ਲੈਣੀ ਸੀ ਉਹ ਬੱਚੇ ਖਾ ਕੇ ਕੇ ਗਏ ਨੇ ਤੇ ਬੱਚੇ ਬਹੁਤ ਹੀ ਤੰਗ ਕਰ ਰਹੇ ਨੇ ਕਹਿ ਰਹੇ ਨੇ ਉਹ ਉਹਨਾਂ ਨੇ ਬਣਾਈ ਸੀ ਨਾ ਉਵੇਂ ਦੇ ਪਕੌੜੇ ਬਣਾਓ ਤੁਸੀਂ ਚਿਕਨ ਦੇ ਮੈਂ ਕਿਹਾ ਚਲੋ ਭੈਣ ਜੀ ਨੂੰ ਪੁੱਛਣੀ ਆ ਕਿਵੇਂ ਬਣਾਏ ਸੀ ਭਾਜੀ ਨੇ ਉਹ ਪਕੌੜੇ
ਹ
ਚਿਕਨ ਵਾਲੇ ਹੈਲੋ
ਹੈਲੋ
ਹੈਲੋ ਹਾਂਜੀ ਭੈਣਜੀ ਆਵਾਜ਼
ਹਾਂਜੀ। ਵਿੱਚ ਵਾਜ਼ ਨੀ ਆ ਰਹੀ ਸੀ। ਭੈ ਤੁ
ਅੱਛਾ-ਅੱਛਾ। ਉਹ ਕੋਈ ਗੱਲ ਨਹੀ। ਕਈ ਵਾਰੀ ਕਨੈਕਸ਼ਨ ਹੋ ਜਾਂਦੇ। ਆਦੇ ਨੇ ਨਾ ਤੇ ਆਵਾਜ਼ ਨਹੀਂ ਵਿਚ ਆਂਦੀ।
ਹਾਂਜੀ।
ਹਾਂਜੀ, ਭੈਣ ਜੀ ਉਹੀ ਮੈਂ ਪਕੌੜੇ ਪੁੱਛਣੇ ਸੀ। ਚਿਕਨ ਦੇ ਪਕੌੜੇ ਕਿਵੇਂ ਬਣਾਏ ਸੀ। ਪਾ ਜੀ ਨੇ। ਹੈਲੋ! ਹੈਲੋ, ਭੈਣ ਜੀ। ਆਵਾਜ਼ ਨਹੀਂ ਆਂਦੀ ਪਈ, ਤਵਾਨੂੰ ਮੇਰੀ।
ਵਾਜ ਬੰਦ ਹੋ ਜਾਂਦੀ ਹੈ। ਭੈਣ ਜੀ ਆਉਂਦੀ ਆਂਦੀ।
ਅੱਛਾ! ਪਤਾ ਨੀ ਕੀ ਗੱਲ ਹੈ? ਭੈਣ ਜੀ।
ਹੈਲੋ! ਹਾਂਜੀ-ਹਾਂਜੀ ਭੈਣ ਜੀ। ਹੁਣ ਆਂਦੀ ਪਈ ਆਵਾਜ਼। ਉਹ ਨਾ ਖਰੇ ਕਿਚਨ ਵਿਚ ਚਲੇ ਜਾਂਣੀ ਹਾਂ। ਉੱਥੇ ਆਵਾਜ਼ ਬੰਦ ਹੋ ਜਾਂਦੀ ਐ।
ਅੱਛਾ-ਅੱਛਾ ਠੀਕ ਆ ਭੈਣ ਜੀ। ਬਸ ਮੈਂ ਚਿਕਨ ਦੇ ਪਕੌੜੇ ਪੁੱਛਣੇ ਸੀ ਤੁਹਾਨੂੰ, ਵੀਰ ਜੀ ਨੇ ਕਿਵੇਂ ਚੀਜ਼ੀ ਵਾਲੇ ਕਿਵੇਂ ਦੇ ਬਣਾਏ ਦੇ ਸੀ, ਭਾਜੀ ਨੇ ਪਕੌੜੇ ਜਰਾ ਮੈਨੂੰ ਦੱਸੋਗੇ?
ਅੱਛਾ, ਅੱਛਾ-ਅੱਛਾ। ਅੱਛਾ, ਤੁਸੀਂ ਵੀ ਬਣਾਉਣੇ ਭੈਣ ਜੀ।
ਹਾਂਜੀ। ਮੈਂ ਤੇ ਨੀ ਖਾਂਦੀ ਮੈਂ ਤੇ ਨੋਨ ਵੈਜ ਨੀ ਹੈਗੀ, ਮੈਂ ਤੇ ਪਿਓਰ ਵੈਜੀਟੇਰੀਅਨ ਆਂ। ਮੈਂ ਤਾਂ ਅੰਡਾ ਵੀ ਨਹੀਂ ਖਾਂਦੀ। ਬਸ ਬੱਚੇ ਖਾ ਲੈਂਦੇ ਨਾ ਹਾਂਜੀ, ਹਸਬੈਂਡ ਖਾ ਲੈਂਦੇ ਨੇ, ਬੱਚੇ ਖਾ ਲੈਂਦੇ ਨੇ। ਅਹ, ਹਾਂਜੀ- ਹਾਂਜੀ। ਬਸ, ਮੈਂ ਉਹੀਓ। ਮੈਂ ਕਿਹਾ ਚਲੋ ਮੈਂ ਨਾ ਭੈਣ ਜੀ ਨੂੰ ਫੋਨ ਕਰਕੇ ਪੁੱਛਾਂਗੀ ਤੇ ਫੇਰ ਮੈਂ ਤੁਹਾਨੂੰ ਬਣਾ ਕੇ ਦੇਵਾਂਗੀ। ਬੱਚ ਚੁਗਲੇ ਨਾ ਤੁਹਾਨੂੰ ਪਕੌੜੇ ਹਾਂਜੀ। ਜਰਾ ਮੈਨੂੰ ਰੈਸਪੀ ਦੱਸਣਾ ਭੈਣ ਜੀ।
ਹਾਂਜੀ। ਭੈਣਜੀ ਉਹ ਨਾ ਚਿਕਨ ਲੈਣ ਆ।
ਹੁਣ ਕੀ ਹੋਇ ਕੈ
ਹਾਂਜੀ, ਭੈਣਜੀ ਚਿਕਨ ਲੈ ਆਈਓ ਹਾਂਜੀ। ਤੇ ਨਾ, ਉਹਨੂੰ ਜੇ ਤੇ ਉਹ ਹਮ ਜਿੰਨਾਂ ਕੋਲ ਲਿਆਓਗੇ। ਉਹ ਕੱਟ ਕੇ ਬਰੀਕ ਕਰ ਦੇਣਗੇ।
ਅੱਛਾ-ਅੱਛਾ।
ਤੇ ਠੀਕ ਹੈ, ਨੀ ਤੇ ਫੇਰ ਘਰ ਮਿਕਸੀ ਚ ਉਹਨੂੰ ਨਾ ਗਲਾਈੰਡ ਕਰ ਲੈਣਾ।
ਠੀਕ ਹੈ।, ਜੀ ਠੀਕ ਹੈ।
ਜੀ। ਉਹਦੇ ਵਿੱਚ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ। ਨਾਲ ਹੀ ਪੀਸ ਲੈਣਾ।
ਠੀਕ ਹੈ ਜੀ।
ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ। ਨਮਕ ਵਗੈਰਾ ਪਾ ਲੈਣਾ ਮਿਰਚ, ਮਸਾਲੇ ਸਾਰਾ ਕੁੱਛ ਉਹਦੇ ਵਿੱਚ ਪਾ ਲੈਣਾ। ਉਹ ਮੈਸ਼ ਕਰਕੇ ਬਣਾ ਲਈਓ। ਉਹ ਫਿਰ ਜਦੋਂ ਬਣ ਜੇ ਗਾ। ਉਹਦੇ ਛੋਟੀਆਂ- ਛੋਟੀਆਂ ਟਿੱਕੀਆਂ ਬਣਾ ਲੈਣੀਆਂ ਨੇ ਭੈਣ ਜੀ।
ਠੀਕ ਹੈ।
ਉਹ ਨਾ ਫਿਰ ਟਿੱਕੀਆਂ ਬਣਾ ਕੇ, ਤੇ ਉਹਦੇ ਵਿੱਚ ਨਾ ਬਜ਼ਾਰੋਂ ਮੋਜਰੀਲਾ ਚੀਜ਼ ਮਿਲਦੀ ਹੈ। ਭੈਣ ਜੀ।
ਹਾਂਜੀ-ਹਾਂਜੀ ਮਿਲਦੀ ਹੈ।
ਹਾਂ, ਤੇ ਉਹਦੇ ਵਿੱਚ ਨਾ ਮੋਜਰੀਲਾ ਚੀਜ਼ ਪਾ ਕੇ ਉੱਤੋ ਫੇਰ ਉਹਨੂੰ ਕਵਰ ਕਰ ਦੇਣਾ ਪ ਹਾਂਜੀ।
ਅੱਛਾ ਠੀਕ ਏ। ਮਤਲਬ ਕਿ ਇੱਕ ਟਿੱਕੀ ਨਾਲ ਦੂਜੀ ਟਿੱਕੀ ਬੰਦ ਕਰ
ਹਾਂਜੀ-ਹਾਂਜੀ। ਹਾਂ, ਉਹ ਬੰਦ ਕਰ ਦੇਣੀ ਹੈ। ਬੰਦ ਕਰਕੇ ਤੇ ਫਿਰ ਉਹ ਅ ਫਰਾਈ ਕਰ ਲੋ।
ਫਰਾਈ, ਭੈਣਜੀ ਡੀਪ ਫਰਾਈ ਕਰਨਾ, ਕਿ
ਹਾਂਜੀ। ਡੀਪ ਫ੍ਰਈ ਕਰ ਲੈਣ, ਇਹਨੂੰ ਡੀਪ ਫ੍ਰਈ ਹੋ ਜਾਂਦੇ ਆ। ਹਾਂਜੀ ਹਾਂਜੀ ਵਿੱਚ ਕਈ ਲੋਕ ਨਾ ਪਿਆਜ ਪਾ ਦਿੰਦੇ ਨੇ ਪਿਆਜ ਪਾਉਣ ਦੇ ਨਾਲ ਨਾਲ ਨਾ ਤੇ ਉਹ ਟੁੱਟ ਜਾਂਦੇ ਕਿਉਂਕਿ ਪਿਆਜ ਚ ਤਾਂ ਪਾਣੀ ਹੁੰਦਾ ਆ
ਹਾਂਜੀ ਹਾਂਜੀ ਸਹੀ ਗੱਲ
ਪਾਣੀ ਛੱਡ ਜਾਂਦਾ ਨਾ ਉਹਦੇ ਵਿੱਚ ਤੇ ਉਹ ਟੁੱਟ ਜਾਂਦੀ ਹੈ ਟਿੱਕੀ ਤੇ ਏਦਾਂ ਕੱਲਾ ਅਦਰਕ ਲਸਣ ਪਾ ਕੇ ਬਣਾਵਾਂਗੇ ਨਾ ਤੇ ਉਹ ਪੱਕਾ ਜੁੜਿਆ ਰਹਿੰਦਾ ਆ
ਠੀਕ ਹੈ ਭੈਣ ਜੀ
ਹਾਂਜੀ ਹਾਂਜੀ ਉਹਨੂੰ ਫਿਰ ਡੀਪ ਫਰਾਈ ਕਰ ਲਓ ਤੇ ਇੱਕ ਵਾਰੀ ਕਰਕੇ ਕੱਢ ਲੋ ਫੇਰ ਦੁਬਾਰਾ ਫੇਰ ਕਰਲੋ ਜਦੋਂ ਹੁਣ ਪਹਿਲੇ ਬਣਾਉਣੇ ਆ ਤੇ ਪਹਿਲੇ ਬ ਬਣਾ ਕੇ ਟਿੱਕੀਆਂ ਰੱਖ ਲਓ ਜਦੋਂ ਖਾਣੇ ਹੁੰਦੇ ਨੇ ਦੁਬਾਰਾ ਤੋਂ ਫਰਾਈ ਕਰ ਲੋ
ਠੀਕ ਹੈ ਭੈਣ ਜੀ ਅੱਛਾ ਐਵੇਂ ਬਣੇ ਸੀ ਬੱਚੇ ਤਾਂ ਬਹੁਤ ਤਾਰੀਫਾਂ ਕਰ ਰਹੇ ਸੀ ਘ ਆ ਕੇ ਕਹਿ ਰਹੇ ਸੀ ਬਹੁਤ ਟੇਸਟੀ ਹੈਗੇ ਸੀ ਮੈਂ ਕਿਹਾ ਕੋਈ ਨਹੀਂ
ਹਾਂਜੀ ਉਹ ਬਸ ਤੁਹਾਡੇ ਨਾ ਭ ਭਾਜੀ ਦੀ ਆਦਤ ਹੈ ਉਹ ਨਵੇਂ ਨਵੇਂ ਇਨਵੈਸ਼ਨ ਕਰਦੇ ਹੀ ਰਹਿੰਦੇ ਨੇ ਬਸ ਕਿਚਨ ਵਿਚ ਵੜ ਜਾਣਗੇ ਕਦੀ ਕੁਛ ਬਣਾਣਗੇ ਕਦੀ ਕੁਛ ਬਣਾਣਗੇ ਬਸ ਬਣਾਣਗੇ ਕਿ ਤੇ ਚਿਕਨ ਦੀ ਵਰਾਇਟੀਆਂ ਮਟਨ ਬਣਾ ਲੋ ਚਿਕਨ ਬਣਾ ਲੋ ਇਹੀ ਵਰਾਇਟੀਆਂ ਜਿਆਦਾ ਬਣਾ ਲ
ਨੋਨ ਵੈਜ ਹੋਣਗੇ ਨਾ
ਹਾਂ ਇਹਨਾਂ ਨੂੰ ਨੋਨ ਵੈਜ ਹਾਂਜੀ ਹਾਂਜੀ ਨੋਨ ਵੈਜ ਖੁਸ਼ ਹੋ ਕੇ ਖਾਂਦੇ ਨੇ ਫੇਰ ਓਦਾਂ ਦੀ ਰੈਸਪੀਆਂ ਦੇਖਦੇ ਫੇਰ ਓਦਾਂ ਦੀਆਂ ਹੀ ਬਣਾਉਂਦੇ ਨੇ
ਅੱਛਾ ਅੱਛਾ ਠੀਕ ਹੈ ਚਲੋ ਵਧੀਆ ਨਾਲੇ ਆਪ ਵੀ ਖਾਂਦੇ ਨੇ ਨਾਲੇ ਤੁਹਾਨੂੰ ਵੀ ਖਵਾਉਦੇ ਨੇ ਹੋਰ ਕੀ ਚਾਹੀਦਾ ਤੁਹਾਨੂੰ ਭੈਣ ਜੀ ਕਈ ਆਦਮੀ ਤੇ ਰਸੋਈ ਚ ਵੜਦੇ ਹੀ ਨੀ ਹੈਗੇ ਬਿਲਕੁਲ ਵੀ
ਹਾਂਜੀ, ਕਈਆਂ ਦੀ ਆਦਤ ਹੋੰਦੀ ਐ।
ਹਾਂਜੀ, ਹਾਂਜੀ।
ਐ ਤੇ ਅ ਅਪਨਾ ਅ ਬਨਾਂਦੇ ਈ ਰੈਂਦੇ ਆ, ਕੋਛ ਨਾ ਕੋਛ ਤੇ ਕਈ ਵਾਰੀ ਤੇ ਕੈ ਕੇ ਵੀ ਨੀ ਬਨਾਂਦੇ ਹੈਗੇ, ਬਨਾ ਦੋ ਜੇਸਟੈਮ ਦੇਲ ਨੀ ਓਸ ਦੇਨ ਆਟਾ ਕੈਨਗੇ, ਮੇਰੇ ਕੋਲ ਨੀ ਬੰਦਾ ਆਪੇ ਬਨਾਓ
ਹਾਂਜੀ, ਐ ਤੇ ਹੈ ਜਦੋ ਬ ਜਦੋ ਜਨਾਨੀਆਂ ਥੱਕੀਆਂ ਹੋਨ ਨਾ ਤੇ ਕੈਨ
ਹਾਂਜੀ, ਓਹ ਹਾਂਜੀ, ਹਾਂਜੀ ਪੈਂਜੀ ਹੋਰ, ਹੋਰ ਪੈਂਨੀ ਜੀ ਤੁਆਡਾ ਪਾਨੀ ਕਿੱਦਾਂ ਆਂਦਾ ਯਾ। ਅਪਨਾ ਟੁਲ ਅਪਨਾ ਕਾਰ ਸਮਰਸੀਬਲ ਲੱਗਾ ਦਾ ਕਿ ਤੁਆਡਾ ਸਰਕਾਰੀ ਪਾਨੀ ਆਂਦਾ।
ਨੀ ਪੈਂਨ ਜੀ ਅਸੀ ਸਮਰਸੀਬਲ ਵੀ ਲਗਵਾਏਆ ਹੋਏਆ ਵੇ। ਪੈਲੇ ਤੇ ਜਦੋਂ ਅਸੀ ਸ਼ਿਫਟ ਕੀਤਾ ਸੀ ਨਾ ਤੇ ਸਪੈਸ਼ਲ ਸਮਰਸੀਬਲ ਲਗਵਾਏਆ ਸੀ। ਕਿ ਆਪਾ ਸਮਰਸੀਬਲ ਦਾ ਪਾਨੀ ਯੂਸ ਕਰ ਲਾ ਕਰਾਂਗੇ, ਹਾਂਜੀ। ਹਾਂਜੀ, ਲੱਗਾ ਹੋਏਆ ਵੇ ਸਾਡੇ ਓ ਵੀ ਫੇਰ ਜੈੜੇ ਮੇਰੀ ਮਦਰ ਇਨਲੋ ਹੈਗੇ ਨੇ ਨਾ ਓ ਮੰਮੀ ਜੀ ਜਦੋਂ ਸ਼ਿਫ ਸ਼ਿਫਟ ਕਰਕੇ ਆਈ ਓਥੇ ਓ ਸਰਕਾਰੀ ਪਾਨੀ ਸੀ ਟੂਟੀ ਦਾ, ਓ ਏਧਰ ਆਏ ਓ ਨੂੰ ਸਮਰਬਲ ਦਾ ਪਾਨੀ ਅੱਛਾ ਈ ਨੀ ਲੱਗੇਆ।
ਅੱਛਾ, ਅੱਛਾ।
ਗੋਆਂਢ ਘਾਰ ਹੈਗਾ ਸੀ ਓਥੋਂ ਦੀ ਪਾਰ ਲੈਂਦੇ ਹੁੰਦੇ ਸੀ ਪਾਨੀ ਫੇਰ ਹੋਲੀ, ਹੋਲੀ ਦਿੱਕਤ ਹੋਂਦੀ ਸੀ ਫੇਰ ਅਸੀ ਆਪਨੀ ਹੀ ਮੋਟਰ ਕਨੈਕਸ਼ਨ ਲੈ ਕੇ ਫੇਰ ਮੋਟਰ ਲਵਾਈ। ਹੁਨ ਆਪਾਂ ਸਮਰਸੀਬਲ ਤੇ ਬੋਤ ਘੱਟ ਯੂਜ ਕਰਨੇ ਆਂ, ਵੀ ਜਦੋਂ ਐਮਰਜਂਸੀ ਪਾਣੀ ਨੀ ਆ ਰੇਆ ਤੇ ਤਾਂ ਯੂਸ ਕਰਨ ਸਮਰਸੀਬਲ ਅ ਵੈਸੇ ਅਸੀ ਸਰਕਾਰੀ ਟੂਟੀ ਵਾਲਾ ਪਾਨੀ ਹੀ ਯੂਜ
ਅੱਛਾ, ਅੱਛਾ ਨਈ ਓ ਤੇ ਅੱਛਾ ਹੈ ਸਮਰਸੀਬਲ ਹੋਨਾ ਵੀ ਜ਼ਰੂਰੀ ਐ। ਕਿਸੀ ਟੈਮ ਸਰਕਾਰੀ ਪਾਨੀ ਨੀ ਆਂਦਾ, ਚਲੋ ਸਮਰਸੀਬਲ ਚਲਾ ਕੇ ਪਾਨੀ ਤੇ ਬੰਦਾ ਭਰ ਲੈ ਦਾ ਟੈਂਕੀਆਂ ਚ।
ਹਾਂਜੀ, ਹਾਂਜੀ ਐ ਤੇ ਹੈ ਪੈਂਜੀ ਜੀ ਤੁਆਡੀ ਗੱਲ ਬਿਲਕੁਲ ਠੀਕ ਕਈ ਏ ਤੁਸੀ
ਹੋਰ ਤੁਸੀ ਪਾਨੀ ਸੇਵ ਕਰਦੇ ਓ?
ਪਾਨੀ ਸੇਵ ਨੀ ਜਾਦਾ ਤੇ ਨੀ ਕਰਦੇ ਪੈਂਨ ਜੀ ਬਸ ਐਯੋ ਅੱਜ-ਕੱਲ ਗਰਮੀ ਏ ਫਰਿੱਜ ਚ ਬੋਟਲਸ ਵਗੈਰਾ ਪਾਰ ਕੇ ਰਾਖ ਦਿੱਤੀਆਂ ਤੇ ਬਾਸ। ਬੋਟਲਸ ਹੀ ਭਰਨੇ ਆ ਹੋਰ ਤੇ ਕੋਛ ਨੀ ਭਰਦੇ ਆ ਐਕਵਾਗਾਡ ਚ ਜਿੰਨਾ ਸਟੋਰ ਹੁੰਦਾ
ਹਾਂਜੀ, ਹਾਂਜੀ ਆਹ
ਪਾਂ
ਅੱਛਾ ਅੱਛਾ, ਅੱਛਾ ਅੱਛਾ।
ਅੱਛਾ ਤੁਸੀ ਮੈਨੂੰ ਲੱਗਦਾ ਪੈਂਨ ਜੀ ਸਟੋਰ ਕਾਰਕੇ ਰੱਖਦੇ ਹੋਵੋਗੇ ਤਾਂ ਈ ਪੁੱਛ
ਨਈ, ਨਈ ਪੈਂਜ ਜੀ ਮੈਂ ਤੇ ਵੈਸੇ ਸੇਫ ਕਰਨ ਦੀ ਸੇਵ ਅੱਜ-ਕੱਲ ਕੈਂਦੇ ਨਾ ਪਾਨੀ ਦੀ ਦਿੱਕਤ ਹੋ ਗਈ ਆ ਕੋਛ ਏ ਮੈਂ ਤਾਂ ਪੁੱਛਦੀ ਪੀ ਸੀ। ਤੇ ਤੁਸੀ‌ ਕੱਪੜੇ ਕਿੱਦਾਂ ਮਤਲਬ ਕੀ ਤੋਆਡੇ ਕੋਲ ਵਾਸ਼ਿੰਗ ਮਸ਼ੀਨ ਕੇੜੀ ਏ ਪੈਂਨ ਜੀ।
ਪੈਂਨ ਜੀ ਮੇਰੇ ਕੋਲ ਤਾਂ ਸੈਮੀ ਹੈਗੀ ਏ ਪੈਲੇ ਮੈਂ ਸੋਚਿਆ ਸੀ ਓਟੋਮੈਟਿਕ ਲੈਲਾਂ। ਸਲਾਅ ਵੀ ਬਨਾਦੀ ਪੀ ਸੀ ਓਟੋਮੈਟਿਕ ਮਸ਼ੀਨ ਲੈਨ ਦੀ, ਫੇਰ ਮੈਂ ਕਆ ਚਲੋ ਥੋੜੀ ਸਰਦੀ ਆਏਗੀ ਨਾ ਹੋਨ ਤੇ ਧੋਪ ਈ ਜਾਂਦੇ ਨੇ ਗਰਮੀ ਚ ਕੱਪੜੇ ਸਰਦੀ ਆਏਗੀ ਤੇ ਸਰਦੀ ਵਿੱਚ ਫਿਰ ਕਰਾਂਗੀ ਓਟੋਮੈਟਿਕ‌ ਈ ਲਾਂਗੀ ਕਉਂ ਕੱਲੀ ਹੁਨੀ ਨਾ ਸਾਰਾ ਕੰਮ ਹੁੰਦਾ ਤੇ ਫੇਰ ਥੋੜਾ ਮੁਸ਼ ਹੁੰਦਾ ਭਾਰੇ, ਭਾਰੇ ਕੰਬਲ ਚਦਰਾਂ ਹੋਂਦੀਆ ਨਾ ਸਰਦੀ ਦੀਆਂ।
ਹਾਂ ਓ ਧੋਨੇ ਓਖੇ ਹੋ ਜਾਂਦੇ ਹੋਰ ਕੁਛ ਨੀ।
ਹਾਂਜੀ-ਹਾਂਜੀ- ਹਾਂਜੀ, ਭੈਣ ਜੀ ਬਸ। ਹਲੇੇ ਤੇ ਦੂਸਰੀ ਯੂਜ ਕਰਨੀ ਪਈ ਐ ਸੈਮੀ ਹੋਰ ਤੁਸੀਂ ਸੁਣਾਓ? ਭੈਣ ਜੀ ਤੁਸੀਂ ਕਿਹੜੀ ਅੱਛਾ।
ਮੇਰੀ ਵੀ ਸਹੇਮੀ ਹੋਈ ਹੈ, ਹਾਂਜੀ ਅਟੋਮੈਟਿਕ ਕਹਿੰਦੇ ਆ ਮੈਂ ਪਾਣੀ ਨਹੀਂ ਲੈਂਦੀ ਹੈਗੀ, ਉਹ ਮੈਨੂੰ ਤਸੱਲੀ ਨੀ ਹੁੰਦੀ ਜਦੋਂ ਤੱਕ ਦੋ ਤਿੰਨ ਪਾਣੀ ਮੈਂ ਕੱਢਣਾ ਨਾ ਲਵਾਂ ਕੱਪੜੇ ਮੈਨੂੰ ਤਸੱਲੀ ਨੀ ਹੁੰਦੀ ਧੋਣ ਦੀ
ਅੱਛਾ-ਅੱਛਾ ਬਸ ਉਹ ਜੋ ਆਦਤਾਂ ਪਈਆਂ ਦੀਆਂ ਮੈਂ ਵੀ ਬਸ ਤਾਂ ਨਹੀਂ ਲੈਂਦੀ ਥੌੜਾ ਐ ਹੁੰਦਾ ਥੌੜਾ ਚਲੋ ਐਕਸਰਸਾਈਜ਼ ਹੁੰਦੀ ਐ ਅਪਣੇ ਸ਼ਰੀਰ ਸਰੀਰ ਦੀ ਹੋਈ ਆਟੋਮੈਟਿਕ ਜ ਤੇ ਕੀ ਆਪਾਂ ਪਾ ਕੇ ਬਹਿ ਜਾਂਗੇ ਜਾਂ ਫੋਨ ਵੇਖ ਖਾਂਗੇ ਇੱਕ ਕੁਛ ਕਰ ਲਾਂਗੇ ਥੋੜ੍ਹਾ ਇਹ ਹੁੰਦਾ ਇਹ ਉੱਧਰ ਆਪਾਂ ਥੋੜਾ ਆਪਣੇ ਸਾਡੇ
ਹੋ ਜਾਂਦੀ।
ਹਾਂ ਸਾਡੇ ਥੋੜੀ ਐਕਸਰਸਾਈਜ਼ ਹੁੰਦੀ ਸਾਡੇ ਥੋੜੇ ਹੱਥ ਪੈਰ ਹਿਲਦੇ।
ਹਾਂਜੀ-ਹਾਂਜੀ। ਹਾਂਜੀ ਠੀਕ ਹੈ, ਭੈਣ ਜੀ ਸਤਿ ਸ੍ਰੀ ਅਕਾਲ।